ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ। ਕਿਵੇਂ ਓ?
ਚਾਲ ਏ, ਹੋਰ, ਸਭ ਠੀਕ-ਠਾਕ?
ਹਾਂਜੀ।
ਪੇਕੇ'ਚ ਤੁਹਾਡੇ? ਛੋਲੇ-ਭਟੂਰੇ, ਚਿਕਨ ਬਣਾਂਦੇ ਓ, ਤੁਸੀਂ ਦੱਸੋ? ਫੇਰ ਹਾਂਜੀ।
ਛੋਲੇ-ਬਟੂਰੇ ਤਾਂ ਮੈਂ ਕਦੇ ਬਣਾਏ ਨਹੀਂ, ਹਾਂ ਬਟ ਛੋਲੇ ਤਾਂ ਬਣਾਏ ਆ, ਬਟੂਰੇ ਨੀ ਕਦੇ ਟਰਾਏ ਕਰੇ।
ਅੱਛਾ, ਹੋਰ? ਮੰਮਾ ਦੀ ਹੱਥ ਵੀ ਨੀ ਦੇਖੀ, ਕੀਦਾ ਦੇ ਬਣਦੈ। ਹਾਂਜੀ, ਹਾਂ ਮੈਂ ਤੇ ਬਣਾਏ ਨੇ ਲੇਕਿਨ ਮੈਨੂੰ ਟੇਸਟ ਥੋੜ੍ਹਾ ਅਲੱਗ ਚਾਹੀਦਾ ਸੀ।
ਹਾਂ, ਮੇਰੀ ਮੰਮਾ ਨੇ ਵੀ ਕਦੇ ਹੀ ਟ੍ਰਾਈ ਕੀਤੇ ਨਾ ਬਟੂਰੇ।
ਬਣਾਏ ਨੇ, ਲੇਕੀ ਹਾਂ, ਮੈਂ ਕੀ ਬਣਾਏ ਨੇ ਲੇਕਿਨ ਉਹ ਕਰਕੇ ਨਾ, ਮੇ ਭਟੂਰੇੇ ਥੋੜਾ ਅ ਕਈ ਵਾਰ ਫੁੱਲਦੇ ਨੀ ਨੇ, ਮੈਂ ਨਾ ਦੋ-ਤਿੰਨ ਤਰੀਕੇ ਨਾਲ ਟਰਾਈ ਕਰ ਚੁੱਕੀਆਂ ਮੈਂ ਹੁਣ, ਦੱਸਦੀ ਆਂ ਤੁਹਾਨੂੰ। ਮੈਂ ਕੀ ਕਰਦੀ ਆਂ, ਅਗਰ ਮੈਂ ਛੋਲੇ-ਭਟੂਰੇ ਬਨਾਨੇ ਹੋਣ ਨਾ, ਫਿਰ ਰਾਤੀ ਭਿਗੋਕੇ ਰੱਖ ਦੇਂਨੀ ਆਂ। ਛੋਲੇ, ਕਿਉਂਕਿ ਸਭ ਬ੍ਰੇਕ-ਫਾਸਟ ਬ੍ਰੇਕਫਾਸਟ'ਚ ਈ, ਯੂਜ ਕਰਦੇ ਨੇ।
ਹਾਂਜੀ।
ਹਾਂਜੀ ਬ੍ਰੇਕਫਾਸਟ ਵਿੱਚ ਯੂਸ ਹੁੰਦੇ ਨੇ ਤੇ ਕੇ ਕਰਦੀਆਂ ਮੈਂ ਨਾ ਰਾਤੀ ਆਪਣਾ ਛੋਲੇ ਭਿਗੋ ਕੇ ਰੱਖ ਦਿੰਦੀ ਆਂ ਹਨਾ ਫੇਰ ਸਵੇਰੇ ਉੱਠੇ ਸਵੇਰੇ ਉੱਠੇ ਤੇ ਆਪਣਾ ਨਹਾਇਆ ਧੋਇਆ ਤੇ ਆਪਣਾ ਚਲੋ ਕੰਮ ਚਾਲੂ ਕੀਤਾ ਸਵੇਰੇ ਆਪਣਾ ਵੋ ਕੀ ਕਹਿੰਨੀ ਆ ਆਪਣਾ ਛੋ ਛੋਲੇ ਕੀ ਕਰਨੇ ਅਗਰ ਅਗਰ ਕਈ ਚੀਜ਼ ਨਾ ਕਈ ਲੋਕ ਇਕਦਮ ਬਲੈਕ ਬਲੈਕ ਕਰਕੇ ਬਣਾਉਂਦੇ ਨੇ ਪਿੰਡੀ ਛੋਲੇ ਬੋਲਦੇ ਨੇ ਯਾਦ ਹੈਂ ਤੁਹਾਨੂੰ
ਹਾਂਜੀ ਹਾਂਜੀ
ਪਿੰਡੀ ਛੋਲੇ ਬਣਾਉਣੇ ਵਾਸਤੇ ਕਈ ਲੋਕ ਕੀ ਕਰਦੇ ਨੇ ਕਿ ਪੋਟਲੀ ਵਿੱਚ ਕੇ ਛੋਲੇ ਉਬਾਲਣ ਤੋਂ ਪਹਿਲਾਂ ਕੁੱਕਰ ਵਿਚ ਛੋਲੇ ਪਾਏ ਤੇ ਇੱਕ ਇੱਕ ਲੌਂਗ ਇੱਕ ਮਤਲਬ ਐਹਦਾ ਖੜੇ ਮਸਾਲੇ ਉਹਦੇ 'ਚ ਨਾ ਖੜੇ ਮਸਾਲੇ ਪਾ ਦਿੰਦੇ ਨੇ
ਹਮ ਹਮ
ਖੜੇ
ਹਾਂਜੀ
ਖੜੇ ਮਸਾਲੇ ਪਾ ਦਿੰਦੇ ਨੇ ਜਿਕਰਨ ਹੋ ਗਿਆ ਕਿ ਆਪਣਾ ਅਹ ਵੱਡੀ ਇਲਾਇਚੀ ਹੋ ਗਈ ਔਰ ਉਹ ਕਾਲ ਕਾਲੀ ਮਿਰਚਾਂ ਲੌਂਗ ਤੇ ਉਹ ਇੱਕ ਪੋਟਲੀ 'ਚ ਨਾ ਕੀ ਕਰਦੇ ਨਾ ਉਹ ਪਾ ਦਿੰਦੇ ਨੇ ਚਾਹ ਪੱਤੀ ਕੇ ਉਹਦੇ ਨਾਲ ਲੈ ਕੇ ਛਾ ਜਾਏ ਹਨਾ ਉਹ ਕਰਦੇ ਨੇ ਤੇ ਮੈਂ ਨਾ ਉਹਵੇਂ ਜਿਹੇ ਨੀ ਉਹਵੇਂ ਜਿਹੇ ਦੇਖੇ ਇੰਨੇ ਲੇਕਿਨ ਬਣਾਏ ਨੀ ਨੇ ਟਰਾਈ ਮੈਨੇ ਬਹੁਤ ਘਾਟ ਕਰਦੀ ਆ ਉਹ ਵਾਲੀ ਚੀਜ਼ ਮੈਨੂੰ ਜ਼ਿਆਦਾਤਰ ਉਹ ਵਾਲੇ ਛੋਲੇ ਅੱਛੇ ਲੱਗਦੇ ਆ ਗ੍ਰੇਵੀ ਹਲਕੀ ਗ੍ਰੇਵੀ ਔਰ ਭਟੂਰੇ ਨਾ ਖਾਣੇ ਅੱਛਾ ਅੱਛਾ ਓਨ ਕਲਰ ਮੈਨੇ ਬਲੈਕ ਕਲਰ ਬਹੁਤ ਕਾਟ ਹੀ ਪਸੰਦ ਹੈ ਤੇ ਮੈਂ ਦੇਖਦੀ ਹਾਂ ਬਾਹਰ ਦੇ ਵੀ ਕਈ ਵਾਰ ਖਾਧੇ ਨੇ
ਹਾਂ ਹਾਂ
ਲੇ ਉਹ ਨਾ ਮੈਂ ਕੀ ਕਰਦੀ ਏ ਕਿ ਆਪਣਾ ਛੋਲੇ ਨੂੰ ਉਬਾਲਣੀ ਹੈ ਨਾ ਥੋੜਾ ਮਿੱਠਾ ਸੋਡਾ ਪਾ ਦਿੰਦੀ ਹਾਂ ਹਲਕਾ ਜਿਹਾ ਉਹਦੇ ਨਾਲ ਜਲਦੀ ਗਲ ਜਾਂਦੇ ਨੇ
ਹਾਂਜੀ
ਹੈਨਾ ਫੇਰ ਪਤਾ ਹੈ ਫਿਰ ਫੇਰ ਕੀ ਕਰਦੀ ਹਾਂ ਉਹਦੇ ਛੋਲੇ 'ਚ ਵਾਈਟ ਓ ਮਿੱਠਾ ਸੋਡਾ ਡਾਲ ਦੇਣੀ ਹਾਂ ਔਰ ਨਮਕ ਡਾਲ ਕੇ ਉਹਨੂੰ ਉਬਾਲਾ ਦਿਲਵਾ ਲੈਂਦੀ ਹਾਂ ਸੀਟੀਆਂ ਦੋ ਤਿੰਨ ਲਗ ਕਿਉਂਕਿ ਉਹਦੇ 'ਚ ਜ਼ਿਆਦਾ ਸੀਟੀਆਂ ਲਗਵਾਉਣ ਦੀ ਲੋੜ ਨਹੀਂ ਪੈਂਦੀ।
ਹਾਂ ਕਿਉਂਕਿ ਰਾਤ ਨੂੰ ਉਹ ਕਰ ਦਿੰਦੇ ਭਿਗੋ ਕੇ
ਹਾਂਜੀ ਰਾਤੀ ਭਿਕੋ ਕੇ ਰੱਖੋ ਤੇ ਜ਼ਿਆਦਾ ਉਹ ਨੀ ਲੱਗਦੀ ਮਤਲਬ ਗੈਸ ਵੀ ਗੈਸ ਦੀ ਵੀ ਬੱਚਤ ਹੁੰਦੀ ਏ। ਔਰ ਆਰਾਮ ਨਾਲ ਅਸੀਂ ਆਪਣਾ ਕਰ ਵੀ ਸਕਦੇ ਹਾਂ। ਫਿਰ ਕੀ ਕਰਦੀ ਮੈਂ ਆਪਣਾ ਛੋਲੇ ਚਿਕਨ ਉਬਲ ਗਏ ਦੋ ਤਿੰਨ ਸੀਟੀਆਂ ਨਾਲ ਤੇ ਉਹਨੂੰ ਉਤਾਰ ਕੇ ਰੱਖ ਦਿੰਦੀ ਹਾਂ ਫੇਰ ਉਸ ਤੋਂ ਬਾਅਦ ਉਹ ਫਿਰ ਉਸ ਤੋਂ ਬਾਅਦ ਕੀ ਕਰਨੇ ਆ ਪਿਆਜ ਕੱਟਿਆ ਮੋਟੇ ਮੋਟੇ ਹਰੀ ਮਿਰਚ ਨਾ ਅਹ ਹਰੀ ਮਿਰਚ ਤੇ ਪਿਆਜ ਤੇ ਅਦਰਕ ਲਸਨ ਛਿੱਲ ਲੈਂਨੀ ਆ। ਹੈਨਾ। ਔਰ ਟਮਾਟਰ ਕੱਟ ਕੇ ਰੱਖ ਲੈਨੀ ਆ ਫਿਰ ਕੀ ਕਰਨੀ ਆ ਮਿਕਸੀ ਲੈਨੀ ਆ ਮਿਕਸੀ ਚ ਥੋੜਾ ਅ ਜੀਰਾ ਆਂਦਾ ਨਾ ਜੀਰਾ ਜੀਰਾ। ਜੀਰਾ ਜੀਰਾ ਹੁਨ ਪਾ ਲੈਨੀ ਆ ਮਿਕਸੀ ਚ। ਤੇ ਪਿਆਜ ਵਿਚ ਵਡ ਵੱਡੇ ਵੱਡੇ ਟੁਕੜੇ ਔਰ ਲਸਨ ਤੇ ਅਦ ਅਦਰਕ ਤੇ ਹਰੀ ਮਿਰਚਾਂ ਓਹਦੇ ਚ ਪਾ ਲੈਨ। ਪਾ ਨੀ ਆ ਹਾ ਥੋੜਾ ਕੀ ਕਰਨੀ ਆ ਅ ਬਹੁ ਜੀਰਾ ਜਰੂਰ ਪਾਨੀ ਆ। ਸਬਜੀ ਬਨਾਂਦੇ ਦੇ ਟਾਈਮ ਨਾ। ਕਿ ਜੀਰਾ ਪੀਸਦਾ ਓਹਦੇ ਚ ਪਿਆਜ ਹਰੀਆਂ, ਮਿਰਚਾਂ, ਅਦਰਕ, ਲਸਨ ਦਾ ਪੇਸਟ ਹੁੰਦਾ ਏ ਨਾ। ਪੇਸਟ ਅੱਛਾ ਬਨ ਜਾਏ। ਗਰੇਵੀ ਕੇਓ ਅੱਛੀ ਹੁੰਦੀ ਏ, ਤੇ ਓਨੂੰ ਆਰਾਮ ਨਾਲ ਕੀ ਕਰਨੀ ਏ ਪੀ ਲੈਨੀ ਆ ਪੀਸਨੇ ਤੋਂ ਬਾਦ ਅਪਨਾ ਕੜਾਈ ਚੜਾਈ। ਯਾ ਤੁਸੀਂ ਸਰਯੋ ਦੇ ਤੇਲ ਨਾਲ ਬਨਾ ਲੌ ਯਾ ਤੁਸੀਂ ਰਿਫਾਇੰਡ ਨਾਲ ਬਨਾ ਲੌ। ਅੱਛੇ ਜਿਦੇ ਨਾਲ ਤੁਹਾਡੀ ਇੱਛਾ ਐ ਓਦੇ ਨਾਲ ਬਨਾ ਲੋ ਤੇ ਤੇ ਓਦੇ ਚ ਨਾ ਕੀ ਕਰੋ ਫੇਰ ਓਨੂੰ ਅ ਫੇਰ ਤੇਲ ਗਰਮ ਹੋਯਾ ਤੋ ਹਲਕੀ ਜੀ ਹੀਂਗ ਡਾਲਨੀ ਆ।
ਹਾਂ ਹਾਂ।
ਤੇਜ ਪੱਤਾ ਆਂਦਾ ਨਾ ਕੜੀ ਪੱਤਾ ਤੇਜ ਪਤਾ ਜੀ ਨਾਪ ਦੇ ਨੇ ਹੈਨਾ ਤੇਜ ਪੱਤਾ ਓ ਵਾਲਾ ਪਾਨ ਹਲਕੀ ਜੀ ਹਿੰਗ ਪਾ ਕੇ ਤੇਜ ਪੱਤਾ ਤੇ ਲੌਂਗ ਇਲਾਇਚੀ। ਖਬ ਵੱਡੀ ਇਲਾਇਚੀ ਤੇ ਕਾਲੀ ਮਿਰਚਾਂ ਪਾ ਦੇਨੀ ਆ।
ਹਮ।
ਦਾਲਚੀਨੀ ਦਾ ਵੀ ਜਰਾ ਸਾ ਟੁਕੜਾ ਪਾ ਈ ਦੇਨੀ ਆ ਉਸ ਤੋਂ ਬਾਦ ਨਾ ਅੱਛੀ ਤਰਾ ਪਿਆਜ ਨੂੰ ਪੂਨ ਫਿਰ ਪਿਆਜ ਦਾ ਜੇੜਾ ਪੇਸਟ ਹੁੰਦਾ ਪਿਆਜ ਅਦਰਕ ਲਸਨ ਦਾ ਪੇਸਟ ਓ ਪਾ ਕੇ ਅੱਛੀ ਤਰਾ ਬਿਲਕੁਲ ਲਾਲ ਕਰ ਲੈਨੀ ਆ ਲਾਲ ਕਰਨੇ ਤੋ ਬਾਦ ਓਦੇ ਚ ਤਾਨੂੰ ਪਤਾ ਮਿਰਚਾ ਨਮਕ ਤੇ ਵੈਸੇ ਈ ਪਾਈ ਦਾ ਹੁੰਦਾ ਛੋਲੇਆਂ ਚ। ਤੇ ਮਸਾਲੇ ਚ ਕਟ ਈ ਅਪਨੇ ਅਨੁਸਾਰ ਪਾਨਾ ਪੈਂਦਾ ਐ ਫਿਰ ਉਸ ਤੋਂ ਬਾਦ ਥੋੜਾ ਛੋਲੇ ਮਸਾਲਾ ਚਨਾ ਮਸਾਲਾ ਆਂਦਾ ਨਾ। ਛੋਲੇ ਮਸਾਲਾ ਓ ਪਾ ਦੇਨੀ ਆ ਓਦੇ ਬਾਦ ਹਲਦੀ। ਔਰ ਤੁਆਨੂੰ ਬਜਾਰੀ ਪੀਸਿਆ ਹੋਇਆ ਮਸਾਲਾ ਓ ਵੀ ਪਾ ਲੈਨੀ ਆ ਥੋੜਾ ਜਾ। ਤੇ ਉਸ ਤੋਂ ਬਾਦ ਅੱਛੀ ਤਰਾ ਪੁਨ ਕੇ ਨਾ ਜਦ ਪੇਆਜ ਚੋ ਤੇਲ ਛੁੱਟ ਜਾਂਦਾ ਏ ਤੇ ਫੇਰ ਉਸ ਤੋਂ ਬਾਦ ਟਮਾਟਰ ਪਿਊਰੀ ਕਰਕੇ ਪਾ ਦੇਨੀ ਆ ਟਮਾਟਰ ਮਿਕਸੀ ਚ ਪੀ ਕੇ।
ਹੂੰ ਹੂੰ।
ਹਮ ਟਮਾਟਰ ਪੀ ਕੇ ਫਿਰ ਪਾ ਕੇ ਉਸ ਤੋਂ ਬਾਦ ਫੇਰ ਕੀ ਕਰਦੀ ਆ ੳਨੂੰ ਅੱਛੀ ਤਰਾ ਇੱਕਦਮ ਜਿਕਨ ਤੇਲ ਛੋੜ ਦੇੰਦਾ ਏ ਨਾ ਅੱਛੀ ਤਰਾ। ਫੇਰ ਉਸ ਤੋਂ ਬਾਦ ਹਾਂਜੀ ਫੇਰ ਉਸ ਤੋਂ ਬਾਅਦ ਕੇ ਕਰਨੀ ਆ ਓ ਕਰ ਲੈਨੀ ਆ ਅਪਨਾ ਅ ਫੇਰ ਅ ਛੋਲੇ ਡਾਲਨੀ ਆ ਪਹਿਲਾਂ ਛੋਲੇਆ ਨੂੰ ਸੁੱਕ ਕੇ ਛੋਲੇ ਪਾਨੀ ਆ ਪੇਲਾ ਛੁ ਛੋਲੇ ਛਾਨਨੀ ਨਾਲ ਕੱਢ ਕਢੱ ਕੇ ਨਾ ਬਾਗੀ ਅੱਛੀ ਤਰਾ ਓਨੂ ਅੱਛੀ ਤਰਾ ਓਹਨੂੰ ਕਰ ਲੈਨੀ ਆ ਮਸਾਲਿਆਂ ਚ ਮਿਕਸ। ਮਿਕਸ ਕਰਨੇ ਤੋਂ ਬਾਦ ਆਰਾਮ ਨਾਲ ਫਿਰ ਥੋੜਾ ਬੋਤ ਜਿਕਨ ਤੁਸੀਂ ਛੋਲੇ ਖਾਨੇ ਨੇ ਗਰੇਵੀ ਜ਼ਿਆਦਾ, ਗਰੇਵੀ ਖਾਣੀ ਕੱਢ ਕੇ, ਕਈ ਲੋਕ ਹੁੰਦਾ ਹੈ, ਤੁਹਾਨੂੰ ਪਤਾ ਹੀ ਹੈ। ਕਈ ਲੋਕ ਗਰੇਵੀ ਜ਼ਿਆਦਾ ਮੰਗਦੇ ਨੇ, ਕਈ ਲੋਕ ਘੱਟ ਮੰਗਦੇ ਨੇ ਵਾਂ। ਸਭ ਦਾ ਆਪਣਾ-ਆਪਣਾ ਸਵਾਦ ਹੁੰਦਾ ਏ, ਤੇ ਫੇਰ ਉਸ ਤੋਂ ਬਾਅਦ ਕੀ ਕਰਨੀ ਹ ਹਲਕਾ ਜਿਹਾ, ਬਣੇ ਮੈਂ ਜਿਆਦਾ ਗ੍ਰੇਵੀ ਨਇ ਕਰਦੀ, ਹਲਕੀ ਗ੍ਰੇਵੀ ਰਖਦ ਰਖਨੀ ਆ ਛੋਲੇ ਨਾਲ, ਛੋਲੇ-ਭਟੂਰੇ ਨਾਲ, ਫਿਰ ਉਹਨੂੰ ਆਪ ਅੱਛੇ ਉਬਾਲੇ ਆ ਗਏ, ਤੇ ਉਹਦੇ 'ਚ ਥੋੜ ਦੇਿੰਨੀ ਹ, ਫਿਰ ਮੈਦਾ ਲੈਨੀ ਆ ਆਰਾਮ ਨਾਲ, ਮੈਦੇ ਵਿੱਚ ਕੇ ਕਰਨੀ ਆ, ਥੋੜ੍ਹੀ ਜੀ ਸੂਜੀ ਡਾਲਨੀ ਆ। ਅਗਰ ਮੈਦਾ ਤੁਸੀਂ ਅੱਧਾ ਕਿੱਲੋ ਲਏ, ਤਾਂ ਉਦੇੇ 'ਚ ਦੋ ਚਮਚ ਸੂਜੀ ਪਾ ਦੇਨੀ ਆ। ਔਰ ਪਤੇ ਮੈਂ ਸੂਜੀ ਪਾਣਿ ਆ, ਤੇ ਮੈਂ ਅੱਜ ਕੱਲ ਜਵੇਨ ਵੀ ਪਾ ਲੈਂਣੀ ਆ, ਕਿ ਰਪਾਂ ਅਗਰ ਮੈਦਾ ਹੈ, ਹਾਜ਼ਮੇ ਵਾਸਤੇ ਜਵੈਨ ਥੋੜ੍ਹੀ ਜਿਹੀ ਪਾ ਲੈਂਣੀ ਆ, ਔਰ ਹਰਾ ਘਾਲਕਾ ਨਾ ਹਰਾ ਧਨੀਆ ਕੱਟ ਕੇ ਪਾ ਲੈਂਣੀ ਆ।
ਅੱਛਾ।
ਹਲਕਾ ਹਲਕਾ ਨਾ, ਹਰਾ ਧਨੀਆ ਕੱਟ ਕੇ ਪਾ ਲੈਂਣੀ ਆ। ਫੇਰ ਉਸ ਤੋਂ ਬਾਅਦ, ਕੀ ਕਰਨੀ ਆ
ਅਹ।
ਛਾਛ ਹੋਂਦੀ ਏ, ਨਾ ਛਾਛ
ਹਾਂਜੀ।
ਖੱਟੀ-ਖੱਟੀ ਛਾਂਛ ਆਨਦੀ ਏ ਨਾ, ਖੱਟੀ- ਖੱਟੀ ਛਾਂਛ। ਨਾਲ ਨਾ, ਹਲਕਾ ਜੇਆ ਉਹਦੇ 'ਚ ਕੀ ਕਰਦੀ ਆ, ਹਲਕਾ ਜਿਹਾ ਅੱਧੀ ਚਮਚ ਚੀਨੀ ਪਾ ਦੇਨੀ ਆ। ਅਦਾ- ਅਦਾ ਚਮਚ ਵੀ ਤੋਂ ਵੀ ਕਾਟ ਵੀ ਪਾਲੋਗੇ ਚਲੇਗਾ, ਹਲਕੀ ਜੀ ਚੀਨੀ ਨਮਕ, ਔਰ ਉਸ ਤੋਂ ਬਾਅਦ ਨਾ, ਬੇ ਬੇਕਿੰਗ ਸੋਡਾ ਆਨਦਾ ਏ ਨਾ ਹਲਕਾ ਜਿਹਾ ਉਹ ਪਾਾਲੈਣੀ ਆ ਥੋੜ੍ਹਾ ਜੇਆ ਹਨਾ, ਫਿਰ ਉਨੂ ਅੱਛੀ ਤਰ੍ਹਾਂ ਛਾਛ ਨਾਲ ਗੁਣ ਲੈਂਣੀ ਆ।
ਹ।
ਗੁਨੇ ਤਾਂਜਿਕਨ ਹਲਕਾ ਬਹੁਤ ਹਲਕਾ ਗੁਨੀ ਗਿਆ ਨਾ, ਜਿਕਨ ਆਟਾ ਸਾਰਾ ਮਿਕਸ ਹੋ ਗਿਆ ਉਦੇ 'ਚ ਰਿਫਾਇੰਡ ਇੱਕ ਚਮਚ, ਦੋ ਚਮਚ ਰਿਫਾਇੰਡ ਪਾ ਕੇ ਨਾ ਅੱਛੀ ਤਰਾ ਔਨੁ ਮੈਸ਼ ਕਰ ਲੈਂਨੀ ਆ, ਇੱਕਦਮ ਸੋਫਟ ਹੋ ਜਾਏ ਢੋ ਇੱਕਦਮ ਸੋਫਟ ਹੋ ਜਾਏ, ਹੁਣ ਸੋਫਟ ਕਰਕੇ ਗਿੱਲੇ ਕੱਪੜੇ ਨਾਲ, ਲਪੇਟ ਕੇ ਰੱਖ ਦੇਣੀ ਆ।
ਅੱਛਾ।
ਮਨੇ ਜੇਕਨ ਭਾਂਡੇ 'ਚ ਕਿਸੇ 'ਚ ਹੋਰ ਕਿਸੇ, ਹੋਰ ਭਾਂਡੇ ਵਿੱਚ ਜੇਕਨ ਡੋਂਗੇ 'ਚ ਪਾਾਈ ਤਾਂ ਯਾ ਕਾਂਚ ਦੇ ਭੋਇਲ ਇਚ ਪਾ ਕੇ, ਉਨੂੰ ਉੱਪਰੋਂ ਦੀ ਗਿੱਲੇ ਕੱਪੜੇ ਨਾਲ ਡਕ ਦੇਨੇ ਆ। ਕਿ ਆਟਾ ਸੁੱਕੇ ਨਾ, ਹਾਂਜੀ। ਉਨੂੰ ਰੱਖ ਦੇਨੇ 'ਹ ਏਕ ਡੇਢ ਘੰਟਾ ਆਰਾਮ ਨਾਲ, ਕੀ ਥੋੜ੍ਹਾ ਖਮੀਰ ਲੱਗ ਜਾਏ।
ਹੁ।
ਫੇਰ ਔਸ ਤੋਂ ਬਾਅਦ ਹਾਂਜੀ, ਫੇਰ ਔਸ ਤੋਂ ਬਾਅਦ ਕੇ ਕਰਨੀ ਆ, ਫਿਰ ਤੁਹਾਨੂੰ ਪਤਾ ਸੈਲੇਡ ਵੀ ਚਾਹੀਦੀ। ਫੇਿਰ ਪਿਆਜ, ਟਮਾਟਰ ਫੇਰ ਖੀਰਾ ਕੱਟ ਕੱਟ ਕੇ, ਸਲਾਦ ਬਣਾ ਗੇ, ਫੇਿਰ ਆਰਾਮ ਨਾਲ ਫਿਰ ਭਟੂਰੇ ਸੇਕੀ ਦੇ ਨੇ, ਆਰਾਮ ਨਾਲ ਰੈਸਪੀ, ਔਰ ਅਅ ਏਦੇ ਨਾਲ ਫੁੱਲੇ ਵੀ ਬਣਦੇ ਜੇ। ਮੈਂ ਕਾਫ਼ੀ ਚੀਜ਼ਾਂ ਨਾਲ ਟਰਾਈ ਕਰ ਚੁੱਕੀ ਆ, ਅਸੀਂ ਮੈਦੇ ਨੂੰ ਬਸ ਅਗਰ ਜਿਕਨ ਮੈਂ ਤੁਆਨੂੰ ਦੱਸੇਏ ਨਾ, ਛਾਂਛ ਨਾਲ ਗੁੰਨੇ ਆ ਤੇ ਛਾਸ ਨਾਲ ਨਾ ਗੁੰਨ ਕੇ, ਇਹਨੂੰ ਇਨੋ ਨਾਲ ਵੀ ਗੁੰਨ ਸਕਦੇ ਆਂ। ਬੀਕ ਹਾਂ, ਹਾਂਜੀ, ਔਰ ਸੋਡਾ ਏ ਦੀ ਬੋਤਲ ਵੀ ਆਉਂਦੀ ਆ, ਅੱਜ ਕੱਲ ਮਾਰਕੀਟ ਵਿੱਚ, ਉਹਦੇ ਨਾਲ ਵੀ ਗੁੰਣ ਸਕਦੇ ਜੀ ਹਾਂ ਮੈਨੇ ਮੈਦੇ 'ਚ ਸਭ ਕੁਛ ਉਹੀਉ ਹੋ ਪਾਣਾ ਸਿਰਫ ਸਾਨੂੰ ਯੂਜ ਕਰਨਾ ਯਾ ਸੋਡਾ ਕਰ ਲਓ ਯਾ ਈਨੋ ਪਾ ਲੋ। ਇਹਦੇ ਨਾਲ ਵੀ ਹਲਕੇ ਬਣਦੇ ਨੇ ਮੈਂ ਵੈਸੇ ਜਾਦਾ ਛਾਂਛ ਨਾਲ ਹੀ ਯੂਜ ਕਰਦੀ ਹਾਂ ਔਰ ਤੁਸੀਂ ਕੀਕਨ ਯੂਜ ਕਰਦੇ ਹੋ।
ਹਾ ਅਸੀਂ ਤਾਂ ਬਣਾਏ ਨਈ ਪਰ ਹੁਣ ਕਰਾਂਗੇ ਜ਼ਰੂਰ ਟਰਾਏ ਤੁਸੀਂ ਦਸੀ ਆ ਰੈਸਪੀ ਬਟੂਰੇ
ਠੰਨ ਲੱਗੀ। ਤੈਨੂੰ ਪਤਾ ਮੈਨੂੰ ਬਣਾਣੇ ਦਾ ਬੜਾ ਸ਼ੌਕ ਹੈ ਲੇਕਿਨ ਮੈਂ ਸੋਚਦੀ ਹਾਂ ਕਿ ਮੈਂ ਓ ਮਨੇ ਜੋ ਬਣਾ ਉਸ ਤੋਂ ਬੈਟਰ ਕਰਕੇ ਬਣਾਵਾਂ ਇਸੇ ਕਰਕੇ ਮੈਂ ਕਿਆ ਚਲੋ ਸਜੀਸ਼ਨ ਲਿਆ ਜਾਏ ਨਾ ਮੈਂ ਇੱਕ ਵਾਰੀ ਤੇ ਓ ਚੀਜ਼ ਨੂੰ ਦੁਬਾਰਾ ਤੁਹਾਡੇ ਕੋਲ ਪੁੱਛਿਆ ਜਾਏ।
ਕੋਈ ਨਾ ਮੈਂ ਹੁਣ ਟਰਾਈ ਕਰਾਂਗੀ। ਫਿਰ ਦੱਸਾਂਗੀ ਤੁਹਾਨੂੰ ਮੈਂ ਅਲੱਗ ਵੇਯ ਨਾਲ ਕਰਾਂਗੀ। ਟਰਾਏ ਨਾ ਫਿਰ ਦੇਖਦੇ ਆਂ ਵੀ ਕਿਵੇਂ ਬਣਦੇ ਨੇ।
ਹਾਂਜੀ ਚਲੋ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੀਦੀ ਜੀ ਓਕੇ ਜੀ।